ਕਈ, ਪੀ ਸੀ ਬੰਦ ਕਰਦੋ ਮੈਂ ਕਿਹਾ ਕੋਈ ਨੀ ਚ ਹਾਂਜੀ ਸਤਿ ਸ੍ਰੀ ਅਕਾਲ ਜੀ।
ਵੀਰ ਜੀ ਸਤਿ ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ੍ਰੀ ਅਕਾਲ ਵਧੀਆ ਜੀ, ਹੋਰ?
ਹੋਰ ਸਭ ਵਧੀਆ ਘਰ ਬਾਰ?
ਹਾਂਜੀ ਪੜ੍ਹਾਈ-ਪੜ੍ਹਾਈ ਵਧੀਆ,
ਮੇਰੀ ਵੀ ਵਧੀਆ ਚੱਲ ਰਹੀ ਹੈ ਭਾਜੀ,
ਤੇ ਹੋਰ ਪੇਪਰ ਪੂਪਰ ਹੋ ਗਏ?
ਹਾਂਜੀ-ਹਾਂਜੀ ਹੋਗੇ ਜੀ,
ਤੇ ਰਿਜ਼ਲਟ ਰੂਜ਼ਲਟ ਆ ਗਿਆ‌ ਜਾ ਆਣਾ,
ਆਣਾ ਹਾਲੇ ਤੇ,
ਅੱਛਾ-ਅੱਛਾ,
ਹੋਰ ਸੁਣਾਓ ਤੁਸੀਂ?
ਵਧੀਆ।
ਮੈਂ ਭਾਜੀ, ਹਾਂਜੀ, ਉਹੀ ਗੱਲ। ਹਾਂਜੀ, ਹਾਂਜੀ, ਕ੍ਰਿਕਟ ਦੀ ਗੱਲ ਕਰਨੀ ਸੀ ਤੁਹਾਡੇ ਨਾਲ।
ਅੱਛਾ, ਤੇ ਤੁਹਾਨੂੰ ਉਹ ਪਤਾ ਜਿਹੜਾ ਐਮ ਐਮ ਐਸ ਧੋਨੀ ਮੈਂਨਟੋਰ ਬਣ ਗਿਆ ਦੋ ਹਜ਼ਾਰ ਸਤਾਈਸ ਵਰਲਡ ਕੱਪ ਦਾ।
ਹਾਂਜੀ ਪਤਾ ਮੈਨੂੰ। ਤਾਂ ਹੀ ਆਣਾ ਦੋ ਹਜ਼ਾਰ ਸਤਾਈ ਦਾ ਵਰਡ ਕੱਪ ਬੜਾ ਵਧੀਆ ਹੋਇਆ ਦੋਨੇ ਨੂੰ ਬਣਾਤਾ।
ਹਾਂਜੀ
ਬਣਾਉਣਾ ਬੜਾ ਵਧੀਆ ਕੰਮ ਕਰ ਤ ਇਹਨਾਂ ਨੇ ਬ
ਹਾਂਜੀ। ਜੇ ਜਿਹੜੀ ਸਾਡੀ ਇੰਡੀਅਨ ਟੀਮ ਆਇਰਲੈਂਡ ਤੋਂ ਇਕ ਵਾਰ ਵੀ ਨੀ ਆ ਰਹੀ ਉਹ ਮਤਲਬ ਪੂਰੀ ਸੀਰੀਜ਼ ਈ ਆ ਰਹੀ ਐ।
ਪੂਰੀ ਸ ਸੁਜ਼ਾਰ ਹਾਰ ਗਈ ਹੈ ਵੇਖ ਲੋ ਹੁਣ ਤੁਸੀਂ ਗੌਤਮ ਗੰਭੀਰ ਦੇ ਰਜੇ ਚ ਕੀ ਕ ਕੰਮ ਹੁੰਦੇ ਪਏ ਨੇ।
ਹੂੰ, ਬਾਰਾਂ ਸਾਲ ਬਾਅਦ ਰਿਕਾਰਡ ਟੁੱਟੇ ਨੇ ਇੰਨੇ ਚਾਰ-ਪੰਜ।
ਇਹ ਭਾਜੀ ਜਦ ਤੱਕ ਰੋਹਿਤ ਸ਼ਰਮਾ ਹੈਗਾ ਨਾ। ਦੋ ਹਜ਼ਾਰ ਸਤਾਈ ਵਰਲਡ ਕੱਪ ਵਿੱਚ ਰੋਹਿਤ ਸ਼ਰਮਾ ਵਿਰਾਟ ਜ ਐਨ ਦੋਨਾਂ ਦਾ ਬੜਾ ਜ਼ਰੂਰੀ ਹੈਗਾ ਹੋਣਾ।
ਹੂੰ, ਐਕਸਪੀਰੀ ਐਕਸਪੀਰੀਅੰਸ ਹਾਂਜੀ। ਐਕਸਪੀਰੀਅੰਸ ਪਲੇਅਰ ਚਾਹੀਦੇ ਨੇ।
ਬਿਲਕੁਲ ਚਾਈਦੇ ਨਾ ਜੀ, ਬਿਲਕੁਲ ਚਾਈਦੇ ਨੇ। ਏਨਾਂ ਬਗੈਰ ਕ੍ਰਿਕਟ ਹੈ ਹੀ ਨੀ ਇੰਡੀਅਨ ਟੀਮ ਦਾ ਜੀ ਏ ਛੋਟੇ ਮੋਟੇ ਜੇੜੇ ਅੱਜ ਕੱਲ ਦੇ ਆ ਰਹੇ ਨੇ ਨਾ, ਏ ਸੋਚਦੇ ਨੇ ਜੇੜੇ ਆਈ ਪੀ ਲੇ ਚੱਲ ਰਏ ਨੇ। ਪਰ ਭਾਜੀ ਓਥੇ ਮਿਲਦਾ ਪ੍ਰੈਸ਼ਰ, ਬਾਲ ਦੀ
ਔ, ਹਾਂਜੀ ਔ ਆਈ ਪੀ ਐਲ ਦੀ ਪਿਚ ਹੁੰਦੀ ਹਾਂ ਆਈ ਪੀ ਐਲ ਦੀ ਪਿਚ ਹੁੰਦੀ ਫੈਟ ਓਥੇ ਹੁਨ ਤੇ ਸਾਊਥ ਟਿੱਕਾ ਮੇਰੇ ਖ਼ਿਆਲ ਹੋਸਟ ਕਰ ਰਿਹਾ ਹੈਨਾ।
ਹੁਨ ਸਾਊਥ ਅਫਰੀਕਾ ਹੋਸਟ ਕਰੇਗਾ ਤੇ ਰੋਹਿਤ ਨੂੰ ਤਾਨੀ ਦੇਣੀ ਚਾਈਦੀ ਐ ਕੀਸੀ ਵੀ ਹਾਲਤ ਵਿੱਚ, ਵਰਨਾ ਏ ਭੁੱਲ ਜਾਣ ਵਰਡ ਕੱਪ ਕੀ ਹੁੰਦੈ।
ਹੁਣ ਤਾਂ ਮੇਰੇ ਖੇਆਲ ਤੁਆਡਾ ਵੀ ਫੇਵਰੇਟ ਰੋਹਿਤ ਸ਼ਰਮਾ ਏ।
ਭਾਜੀ ਕੇ ਫੇਵਰੇਟ ਹੈ ਕਿ ਨਈ ਐ ਵੈਸੇ ਤਾਂ ਹੈਗਾ ਜੀ। ਪਰ, ਬਣਦਾ ਵੀ ਰੋਹੀ ਸ਼ਰਮਾ ਦਾ ਈ ਹੱਕ ਵੇਖੋ। ਹੋਰ ਕੋਈ ਬੈਠਦਾ ਵੀ ਨੀ, ਜੇ ਸੋਚੀਏ ਨਾ ਸ਼ੁਭਮਨ ਗਿੱਲ ਨੂੰ ਕਪਤਾਨੀ ਦੇਨਗੇ। ਤੇ ਹਲੇ ਬੱਚੇ ਹੈਗਾ ਜੀ ਓ, ਐਕਸਪੀਰੀਅੰਸ ਨੀ ਹੈਗਾ ਓਨੂੰ। ਚੁਮਨ ਗਿੱਲ ਨੂੰ ਬਣਾਨ, ਪਰ ਅਗਲੇ ਚ ਬਣਾਨ ਐ ਲਾਸਟ ਵਰਲਡ ਕੱਪ ਹੈਗਾ ਏਨਾਂ ਦਾ, ਵਿਰਾਟ ਗੋਲੀ ਤੇ ਹੈਗਾ। ਤੇ ਰੋਬੀ ਥਰੂ ਹੀ ਬਣਾਣਾ ਚਾਈਦਾ ਜੀ ਕਪਤਾਨ।
ਹਾਂਜੀ।
ਓਦੇ ਬਗੈਰ ਨੀ ਆ ਸਕਦਾ ਜੇ ਕਪ।
ਰੋਹਿਤ ਅਪਨੀ ਕੈਪਟੈਨਸੀ 'ਚ ਵਧੀਆ ਪਰਫੋਰਮ ਕਰਦਾ ਹੁਨ ਵੇਖ ਲੋ ਤੁਸੀਂ ਦੋ ਹਜ਼ਾਰ ਤੇਈ ਸੀ, ਚੌਵੀ ਸੀ ਚ ਕਿੰਨੇ ਰਨ ਮਾਰੇ ਸੀ, ਸਭ ਤੇ ਟੋਪ ਤੇ ਸੀ।
ਹਾਂਜੀ।
ਹੂੰ।
ਐ ਜੀ ਵੇਖੋ ਹੁਣ ਤੁਸੀ, ਦੋ ਜ਼ਾਰ ਤੇਈ ਜੇਹੜਾ ਵਰਲਡ ਕੱਪ ਹੈਗਾ ਸੀ ਆਸਟ੍ਰੇਲੀਆ ਨਾਲ ਫਾਈਨਲ, ਜੇ ਇਹ ਸੰਤਾਲੀ ਤੇ ਆਊਟ ਨਾ ਜੇ ਹੁੰਦਾ ਨਾ, ਸਕੋਰ ਪਤਾ ਕਿੱਥੇ ਜਾਣਾ ਸੀ, ਸਾਡੇ ਤਿੰਨ ਸੌ ਤੋਂ ਤਿੰਨ ਸੌ ਪਚੱਤਰ ਸਕੋਰ ਜਾਣਾ ਸੀ, ਜੇ ਕੈਚ ਨਾ ਹੁੰਂਦਾ ਹੈ।
ਹੂੰ ਮੁਸ਼ਕਿਲ ਬੜਾ ਹੁੰਦਾ, ਹੋਰ ਸੱਤ ਦਾ ਰੇਡ ਚਾਹੀਦਾ ਹੁੰਦਾ ਹਰ ਵਾਰੀ, ਤੇ ਪੰਜਾਬ ਵਾਰ ਟਿੱਕ ਨਹੀਂ, ਪਾਦੇ ਆਸਟ੍ਰੇਲੀਆ।
ਮੈਂ ਕਹਿ ਰਿਹਾ, ਜੀ ਦੋ ਸੌ ਚਾਲੀ ਬਣਾ ਬਣਾਏ, ਨੇ ਇਹਨਾਂ ਨੇ ਟ ਕ ਕੀ ਹਾਲ ਰਾਹੁਲ, ਉਹ ਇਹ ਕੀ ਬਣਾਏ ਇਹ ਨੇ ਸੱਤਰ ਰਨ ਚ ਪੰਜਾਹ ਕਨ ਬਣਾਏ ਚਲੋ। ਉਹ ਵੀ ਜ਼ਰੂਰੀ ਸੀ, ਉਸ ਟਾਈਮ ਪ੍ਰੈਸ਼ਰ ਹੈਗਾ ਸੀ, ਪਰ ਇਸ ਵਾਰੀ ਇਹ ਕੰਮ ਨਹੀਂ ਚੱਲਣਾ, ਕਿ ਘੱਟੋ-ਘੱਟ ਤਿੰਨ ਥਾਡੇ ਤਿੰਨ ਸੌ ਬੋਰਟ ਦੇ ਲੱਗਣੇ ਚਾਹੀਦੇ, ਨੇ ਤਾਂ ਕਰਕੇ ਠੰਡ ਹੋਏਗਾ, ਜੀ ਪਾਸੀ ਹੈਗਾ ਨੇ ਸਾਊਥ ਅਫਰੀਕਾ ਜ
ਹਾਂਜੀ, ਅਤੇ ਇਹ ਸਿਰਫ ਜੇ ਰੋਹਿਤ ਸ਼ਰਮਾ ਨੂੰ ਕੈਪਟਨਸ਼ ਮਿਲ ਸਕਦੀ ਹੈ, ਤਾਂ ਇਹ ਮਤਲਬ ਧੋਨੀ ਤਾਂ ਹੀ ਹੈਗਾ ਹੈ ਬਸ ਗੌਤਮ ਗੰਭੀਰ ਤੇ ਦੇੇਨ ਤੋ ਰਿਆ।
ਆਂ ਬਿਲਕੁਲ ਸਹੀ ਗੱਲ ਐ ਜੀ ਧਾਡੀ।
ਹੂੰ ਮਲਬ ਐਮ, ਐਡੈਬਯੁ ਪਲੇਨ ਡੈਬਿਯੁ ਪਲੇਅ ਨੇ ਨੀ ਖੇਲਾਣਾ ਚਾਈਦਾ ਵਰਲਡ ਕੱਪ ਵੇਚ ਹਲੇ।
ਖਲਾਣ ਡੈਵੀ ਉਹਨੂੰ ਖਲਾਣ ਕੋਈ ਵੱਡੀ ਗੱਲ ਨੀ ਐ, ਪਰ ਕਪਤਾਨੀ ਜਿਹੜੀ ਹੈਗੀ ਹੈ ਨਾ, ਉਹਦੇ ਹੱਥ ਦੇਣੀ ਚਾਹੀਦੀ ਆਂ ਗੀ, ਉਹਨੂੰ ਪਤਾ ਹੈ ਕਿਉਂ ਵੀ ਮੈਂ ਕਿਹਨੂੰ ਖਿਲਾਣਾ ਐ। ਕਿਹਨੂੰ ਟੀਮ ਚ ਰੱਖਣਾ ਹੈ, ਕਿਹੜੀ ਕਿਸ ਪਲੇਅਰ ਤੇ ਸੂਟ ਕਰੇਗੀ। ਕਿਹੜਾ ਚਾਹੀਦਾ ਖੇ ਉੱਥੇ ਉਹ ਤੇ ਉਹ ਰੋਹਿਤ ਸ਼ਰਮਾ ਨੂੰ ਪਤਾ ਜੀ, ਉਸ ਤੋਂ ਵੱਧ ਨਹੀਂ ਕੋਈ ਜਾਣ ਸਕਦਾ ਹੈ।
ਅਗਲਾ ਦੋ ਹਜ਼ਾਰ ਸੱਤ ਤੋਂ ਵਰਲਡ ਕੱਪ ਖੇਡ ਰਿਹਾ, ਤੇ ਹੁਣ ਇੰਨਾ ਐਕਸਪੀਰੀਅੰਸ ਹੈਗਾ।
ਹਾਂ ਅਗਲੇ ਇਹਨਾਂ ਜੀ, ਤਿੰਨ ਚਾਰ ਟਰੋਫੀਆਂ ਜਿੱਤਵਾਤੀਆਂ ਨੇ, ਤਿੰਨ ਚਾਰ ਟ੍ਰੋਫੀ ਜਿੱਤਵਾ ਤੇ ਦੋ ਸਾਲਾ ਚ, ਹੋਰ ਕੀ ਚਾਹੀਦਾ ਜੀ, ਉਹ ਦੋ ਹਜ਼ਾਰ ਤੇਈ ਵਾਲੀ ਵੀ ਆਏਗੀ ਸੀ ਜੀ।
ਤੇ ਆਈ ਪੀ ਐਲ ਜੇ ਆਈ ਪੀ ਐਲ ਵਿੱਚ ਐਮ ਐਸ ਧੋਨੀ ਜਿਹੜਾ ਇਨਾ ਵੱਡਾ ਮਤਲਬ ਕਪਤਾਨੀ ਗੋਲ ਕਪਤਾਨ ਏ ਉਹਨੂੰ ਉਹਦੇ ਕੋਲ ਵੀ ਤਿੰਨ ਵਾਰ ਛੇਨ ਕਿ ਲਿਆ ਟਰੋਫੀ ਅਗਲਾ।
ਹਾਂ, ਉਹਦੇ ਕੋਲੋ ਤੇ ਲੈ ਈ ਲੈ ਆ, ਇਹ ਜਿਹੜੀ ਜੋੜੀ ਬਣ ਗਈ ਇਹਨਾਂ ਦੀ ਐਮ ਐਸ ਧੋਨੀ, ਰੋਹਿਤ ਕੋਹਲੀ ਤਿੰਨਾਂ ਦੀ ਇਹਨਾਂ ਕਰਕੇ ਬੜਾ ਫਾਇਦਾ ਹੋਣਾ ਆਲ਼ਾ ਇੰਡੀਆ ਨੂੰ ਦੋ ਹਜ਼ਾਰ ਸਤਾਈ ਚ
ਹਾਂਜੀ।
ਇਹ ਬੜਾ ਫਾਇਦਾ ਹੋਣ ਆਲ਼ਾ, ਟੈਂਸ਼ਨ ਨਾਲ ਦੋ ਤੁਸੀਂ
ਹਮ ਤੇ ਇੱਕ ਗੌਤਮ ਗੰਭੀਰ ਨੇ ਸੂਰ ਕ ਸੂਰਯ ਨੂੰ ਕਪਤਾਨ ਤੋਂ ਹਟਾ ਤਾਂ ਨੂੰ ਸ਼੍ਰੀ ਸ਼੍ਰੀ ਨੂੰ ਬਣਾਤਾ
ਚਲੋ ਉਹ ਤੇ ਜਾਇਜ਼ ਵੀ ਹੈਗਾ ਸੀ ਜੀ, ਮੇਰੇ ਹਿਸਾਬ ਨਾਲ। ਸਹੀ ਕੀਤਾ ਵੇ ਕੁਛਰੇ ਦਾ, ਯਾਰ ਤੁਹਾਨੂੰ ਪਤਾ ਈ ਏ ਆਈ ਪੀ ਐਲ ਵਿਚ ਕਿਵੇ ਦਾ ਰਿਹਾ ਰਿਕਾਰਡ, ਸੂਰਜ ਕੁਮਾਰ ਦਾ ਚੰਗਾ ਨਹੀਂ ਰਿਹਾ।
ਸੂਰਜ ਕੁਮਾਰ ਨੇ ਵੀ ਤਾਂ ਹਲੇੇ ਟ੍ਰੋਫੀ ਜਿਤਾਈ ਸੀ, ਉਹ ਉਹ ਅੱਜ ਤੱਕ
ਠੀਕ ਏ, ਮੈਂ ਮੰਨ ਰਿਹਾ ਤੁਹਾਡੀ ਗੱਲ ਪਤਾ ਕੀ ਏ, ਉਹ ਚਲੋ ਉਹ ਕੁਛ ਨੀ ਕਹਿ ਸਕਦੇ ਕਿਉਂਕਿ ਅਗਲੇ ਦਾ ਰਿ ਰਿਕਾਰਡ ਖਰਾਬ ਚੱਲ ਰਿਹਾ ਨਾ ਥੋੜਾ, ਸੂਰਜ ਕੁਮਾਰ ਦਾ ਟੀ ਟਵਨਟੀ
ਵੇਖੋ ਹਰ ਇੱਕ ਦਾ ਡਾਊਨ ਫੋਲ ਤੇ ਚੱਲਦਾ ਈ ਏ, ਹਰ ਇੱਕ ਦਾ ਚੱਲਦਾ ਹੀ ਏ, ਹਰ ਬੰਦਾ ਆਪਣੇ ਪ੍ਰਾਈਮ ਵਿੱਚ ਨਹੀਂ ਰਹਿ ਸਕਦਾ। ਤੇ ਹੁਣ ਸੂਰਯਵੰਸ਼ੀ ਦਾ ਪ੍ਰਾਈਮ ਚੱਲ ਰਿਹਾ। ਹਮ
ਨਹੀਂ ਆਹ ਤਾਂ ਸਹੀ ਗੱਲ ਐ ਜੀ। ਪਰ ਇਹ ਇੱਕਦਮ ਬੰਦੇ ਨੂੰ ਮੌਕੇ ਜ਼ਰੂਰ ਦੇਣੇ ਚਾਹੀਦੇ ਨੇ ਇਕਦਮ ਨੀ ਹਟਾਉਣਾ ਚਾਹੀਦਾ। ਇਹ ਤਾਂ ਗੱਲ ਗੱਲ਼ਤ ਹੈਗੀ ਏ।
ਹੂੰ, ਹਾਲੇ ਇੱਕ-ਦੋ ਮਹੀਨੇ ਪਹਿਲੇ ਉਹਨੇ ਜਤਾਈ ਹੈ ਟੋਫੀ ਹਾਲੇ ਮਤਲਬ ਗ਼ਲਤ ਕੀਤਾ ਉਹ ਮੁੰਡੇ ਨਾਲ।
ਹਾਂ ਇਹ ਤਾਂ ਹੈ।
ਵੈਸੇ, ਤੁਸੀਂ ਅੱਜ ਤੱਕ ਮਤਲਬ ਲਾਈਵ ਵੇਖਣ ਗਏ ਹੋ ਜਾਂ ਔਨਲਾਈਨ ਹੀ ਵੇਖਦੇ ਹੋ।
ਮੈਂ ਤੇ ਜੀ ਉਹਨੇ ਨੀ ਬ ਕੀਤਾ ਜੀ। ਜਾਵਾਂਗਾ ਜੀ ਦੋ ਹਜ਼ਾਰ ਸਤਾਈ ਚ ਹੋਏ ਗੇ ਨਾ। ਜਾਵਾਂਗਾ ਵੇਖਣ ਟਿਕਟਾਂ ਕਰਾ ਕੇ।
ਮੇਰਾ ਵੀ ਸੁ ਸਪਨਾ ਹੈਗਾ, ਇੱਕ ਵਾਰੀ
ਹਾਂ, ਚੱਲ ਜਾਓ।
ਹੂੰ।
ਤੇ ਮੈਂ
ਕੀ ਕਹਿ ਰਹੇ ਹੋ।
ਮੈਂ ਮੈਂ ਸੁਣਿਆ ਕਿ ਮਤਲਬ ਹਾਰਦਿਕ ਪਾਂਡਿਆ ਅਤੇ ਸੂਰਜ ਕੁਮਾਰ ਦੀ ਟ੍ਰੇਡ ਹੁੰਦੀ ਪਈ ਐ।
ਅੱ
ਮਤਲਬ ਹਾਰ ਹਾਰਦਿਕ ਪਾਂਡਿਆ ਕੇ ਕਿਹਾ ਹਾਂ ਤੇ ਹਲੇ ਮੀਟਿੰਗ ਹੋਈ ਸੀ। ਸੂਰਜ ਕੁਮਾਰ ਤੇ ਹਾਰਦਿਕ ਪਾਂਡਿਆ ਐਮ ਆਈ ਮੈਨੇਜਮੈਂਟ ਨਾਲ ਤੇ ਉਹਨਾਂ ਨੇ ਕਿਹਾ ਸਾਡਾ ਮਨ ਹੀ ਹੈਗਾ ਛੱਡਣ ਦਾ ਤੇ ਤੁਸੀਂ ਇੱਕ ਦੋ ਸਾਲ ਮਤਲਬ ਵੇਖ ਲੋ ਕਪਤਾਨੀ ਦਾ, ਹਾਂ ਉਹ ਦੋਨਾਂ ਦੀ ਨਾ ਤਿੰਨ ਘੰਟੇ ਮੀਟਿੰਗ ਹੋਈ ਸੀ ਐਮ ਆਈ ਮੈਨੇਜਮੈਂਟ ਨਾਲ ਤੇ ਕਹਿੰਦੇ ਸਾਡਾ ਮਨ ਨ ਹੈ ਕਿ ਛੰਡਣ ਦਾ ਮੈਨੂੰ ਤੇ ਅਸੀਂ ਬੜੇ ਟਾਈਮ ਨਾਲ ਖੇਡਦੇ ਹਾਂ ਤੇ ਵੇਖ ਲੋ ਮਤਲਬ ਕਪਤਾਨੀ ਦਾ ਸਾਨੂੰ, ਕਿਸੇ ਹੋਰ ਨੂੰ ਵੇਖ ਲੋ
ਹੂੰ, ਨਹੀਂ ਦੇਖੋ ਜੀ, ਉਹ ਤੇ ਜਿਹੜੇ ਫਰੈਂਚਾਈਜ਼ ਨੂੰ ਸਹੀ ਲੱਗੇਗਾ। ਉਹ ਤੇ ਉਹੀ ਕਰੇਗੀ ਜੀ, ਵੇਖੋ ਪੈਸੇ ਇੰਨੇ ਦਿੰਦੇ ਨੇ ਅਗਲੇ ਉਹਦੇ ਕੁਛ ਨਾ ਕੁਛ ਤੇ ਵੇਖੋ ਕਰਨਗੇ ਈ। ਇਹ ਵੇਖੋ ਜਿ ਉਹ ਤੇ ਡਿਪੈਂਡ ਕਰ ਦਾ ਬਾਕੀ ਮੈਂ ਮੇਨਤ ਮ ਤੁਹਾਨੂੰ ਪਤਾ ਈ ਐ, ਵਰਲਡ ਕਪ ਦਿਆ ਸੀਟਾਂ
ਹੂੰ-ਹੂੰ-ਹੂੰ।
ਜੀ ਬੋਲੋ ਤੁਸੀਂ ਬੋਲੋ
ਬਸ ਮੈਂ ਤੇ ਕਹਿ ਰਿਹਾ ਅਜੀਤ ਹੈ ਗਰਕਰ ਵੀ ਹਟਣਾ ਚਾਹੀਦਾ ਉਸ ਦਿਨ ਮਤਲਬ ਕੋਈ ਐਕਸਪੀਰੀਅੰਸ ਪਲੇਅਰ ਰਹਿਣਾ ਚਾਹੀਦਾ ਜਿਵੇਂ ਸਚਿਨ ਤੈਂਦੁਲਕਰ ਆ ਜਾੇ ਔਰ ਕੋਈ ਸਿਲੈਕਟਟਰ
ਕੀ ਕਰਹਿ ਰਹੇ ਹੋ
ਤੁਹਾਡੇ ਹਿਸਾਬ ਨਾਲ ਕੌਣ ਹੋਣੇ ਮਤਲਬ ਤਿੰਨ ਸਿਲੈਕਟਰ ਤੁਸੀਂ ਦੱਸੋ ਜਿਸ ਤੁਹਾਡੇ ਹਿਸਾਬ ਨਾਲ ਹੋਣ ਚਾਹੀਦੇ ਨੇ
ਟੀਨ ਸਲੈਕਟਡ ਤੇ ਮੇਰੇ ਹਿਸਾਬ ਨਾਲ ਆਾਉਣਾ ਚਾਹੀਦਾ ਜੀ ਤੁਹਾਡਾ ਐਮ ਐਸ ਧੋਨੀ ਕਿਉ ਮੈਂਟਰ ਬਣ ਗਿਆਏ
ਚਲੋ ਐਮ ਐਸ ਧੋਨੀ ਹੈਡ ਕੋਚ ਬਣ ਜੇ ਕੋਈ ਵੀ ਬਣ ਜੇ ਹਾਂ ਐਮ ਐਸ ਧੋਨੀ ਤੇ ਹੋਣਾ ਹੀ ਚਾਹੀਦਾ ਹੈ ਹਮ
ਉਹ ਤੇ ਹੋਣਾ ਚਾਹੀਦਾ
ਹੂੰ
ਤੇ ਮੈਂ ਕਹਿ ਰਿਹਾ ਤੁਹਾਨੂੰ ਕੀ ਕਹਿ ਰਹੇ ਹੋ ਤੁਸੀਂ
ਮੈਂ ਕਹਿਣਾ ਜੇ ਮਤਲਬ ਰੋਹਿਤ ਤੇ ਵਿਰਾਟ ਰਿਟਾਇਰ ਹੋ ਗਿਆਏ ਮਤਲਬ ਇਹ ਤਿੰਨ ਸਿਲੈਕਟ ਤੇ ਹੋਣੇ ਚਾਹੀਦੇ ਆਂ ਨੇ ਜਿਵੇਂ ਰੋਹਿਤ ਜਾਂ ਵਿਰਾਟ ਵਿੱਚੋਂ ਹੋਣਾ ਚਾਹੀਦਾ ਐਮ ਐਸ ਧੋਨੀ ਹੋਣਾ ਚਾਹੀਦਾ ਫਿਰ ਸਾਡੀ ਇੰਡੀਅਨ ਟੀਮ ਪੂਰੀ ਟੋਪ ਤੇ ਮਤਲਬ ਪੀਕ ਤੇ ਚੱਲ ਜਾਏਗੀ ਦੁਬਾਰਾ
ਪੀਰ ਤੇ ਦੁਬਾਰਾ ਤਾਂ ਹੀ ਜਾਏਗੀ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਉਹ ਗੱਲ ਅਮਲ ਹੋਏਗੀ ਤਾਂ ਜਾਏਗੀ ਹੁਣ ਜਿਹੜੇ ਤੁਸੀਂ ਸੋਚਦੇ ਹੋ ਜੀਤ ਅਗਰ ਕਰ ਇਹ ਇਹ ਬਣਾਏ ਹੋਏ ਨੇ ਇਹਨਾਂ ਦਾ ਕੋਈ ਉਹ ਨਹੀਂ ਹੈ
ਹਹੂੰ ਜਿਸ ਟਾਈਮ ਐਮ ਐਸ ਧੋਨੀ ਆਪਣੀ ਕਪਤਾਨੀ ਕਰਦਾ ਸੀ ਮੱਤਲਬ ਐੱਮ ਐੱਸ ਧੋਨੀ ਦੀ ਕਿਸੇ ਦੀ ਦਮ ਨਹੀਂ ਹੈਗਾ ਸੀ ਉਹਨੂੰ ਹਟਾ ਦੇ ਕਪਤਾਨੀ ਵਿੱਚੋਂ ਟੀਮ ਵਿੱਚ ਉਹ ਖੁਦ ਹੀ ਆਪਣੇ ਫੈਸਲੇ ਲੇਂਦਾ ਸੀ ਖੁਦ ਦੀ ਟੀਮ ਬਣਾਉਂਦਾ ਸੀ ਇੱਕ ਦਿਨ ਦਾ ਉਹ ਖੁਦ ਹੀ ਆਪਣਾ ਸਿਲੈਕਟਰ ਸੀ ਟੀਮ ਦਾ
ਇਹ ਗੱਲ ਬੜੀ ਵਧੀਆ ਕਹੀ ਹੈ ਤੁਸੀਂ ਕਿਹਾ ਤੇ ਮੈਂ ਵੇਖੀ ਜੀ ਉਹਨਾਂ ਦੀ
ਉਹਨੇ ਐਮ ਐਸ ਧੋਨੀ ਨੇ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੂੰ ਖਿਲਾਣ ਲਈ ਗੌਤਮ ਗੰਭੀਰ ਤੇ ਇੱਕ ਪਲੇਅਰ ਹੋਰ ਸੀ ਉਹਨੂੰ ਕਰਤਾ ਸੀ ਤੇ ਬਾਕੀ ਸਾਰੇ ਕਹਿੰਦੇ ਜਿਹੜੀ ਉਡੀਅੰਸ ਸੀ ਨਾ ਉਹਨਾਂ ਨੇ ਕਿਹਾ ਕਿ ਐੱਮ ਐੱਸ ਧੋਨੀ 'ਤੇ ਗਲਤ ਕਰ ਰਿਹਾ ਜੇ ਐਕਸਪੀਰੀਅੰਸ ਪਲੇਅਰ ਨੂੰ ਹਟਾ ਰਿਹਾ ਨਵੇਂ ਪਲੇਅਰ ਨੂੰ ਖਿਲਾਣ ਲਈ ਤੇ ਹੁਣ ਵੇਖੋ ਨਵੇਂ ਪਲੇਅਰ ਕਿੰਨੇ ਉੱਤੇ ਉਸ ਤੋਂ ਵੀ ਉੱਤੇ ਗਏ ਹੋਏ ਨੇ ਜਿਨਾਂ ਨੂੰ ਓਨੇ ਛੱਡਿਆ ਸੀ ਐੋਮ ਐਸ ਧੋਨੀ ਨੇ
ਹਮ ਸਹੀ ਕਹਿ ਰਹੇ ਭਾਜੀ ਤੇ ਭਾਜੀ ਇਹ ਤੁਸੀਂ ਵੇਖੋ ਜਿਹੜੇ ਇਹ ਕੀ ਕਹਿਣਾ ਤੁਹਾਨੂੰ ਮੈਂ ਜਿਹੜਾ ਉਹ ਹੈਗਾ ਨਾ ਰੋਹਿਤ ਸ਼ਰਮਾ ਜੀ
ਹਾਂਜੀ
ਅਗਲਾ ਮਤਲਬ ਕਿ ਜੋ ਵੀ ਹੈਗਾ ਐਮ ਐਸ ਧੋਨੀ ਕਰਕੇ ਹੈਗਾ।
ਹਾਂਜੀ ਤੇ ਵਿਰਾਟ ਕੋਹਲੀ ਦਾ ਵੀ ਕੈਰੀਅਰ ਐਮ ਐਸ ਧੋਨੀ ਨੇ ਬਚਾਇਆ।
ਧੋਨੀ ਨੇ ਬਨਾਇਆ ਤੇ ਪੂਰੀ ਇੱਜਤ ਕਰਦੇ ਨੇ ਦੋਨੋਂ।
ਹਾਂਜੀ ਹੂੰ ਇਹ ਤਾਂ ਬਸ ਉਹਨਾਂ ਦੇ ਫੈਨ ਹੈਗੇ ਨੇ ਜਿਹੜੇ ਦੂਜੇ ਪਿੱਛੇ ਲੜ ਪੈਂਦੇ ਨੇ ਬਾਕੀ ਉਹ ਉਹਨਾਂ ਦਾ ਉਹਨਾਂ ਦਾ ਪਿਆਰ ਵੇਖੋ ਤ ਇਹਨਾਂ ਦਾ ਕਿੰਨਾ ਵਧੀਆ ਹੈ
ਹਾਂ ਪਿਆਰ ਪਿਆਰ ਜੇ ਰਹੇਗਾ ਤਾਂ ਹੀ ਇੰਡੀਅਨ ਟੀਮ ਨੂੰ ਫਾਇਦਾ ਹੈਗਾ
ਹਮ ਹੂੰ
ਤਿੰਨੋ ਅੱਜੇ ਜੋੜੀ ਬੰਨੀ ਰਹੇਗੀ ਤਿੰਨਾਂ ਦੀ
ਹਮ ਇਸ ਟਾਈਮ ਐਕਸਪੀਰੀਅੰਸ ਕੈਪਟਨ ਦੀ ਜ਼ਰੂਰਤ ਹੈਗੀ ਇੰਡੀਆ ਨੂੰ
ਐਕਸਪੀਰੀਐਂਸ ਕੈਪਟਨ ਤੇ ਤੁਹਾਨੂੰ ਪਤਾ ਹੀ ਹੈ ਫਿਰ ਕੌਣ ਹੈਗਾ ਕਹਿਣ ਦੀ ਲੋੜ ਤੇ ਹੈ ਨਹੀਂ
ਹਾਂਜੀ
ਦੇਖੋ ਜੀ ਹੈਗਾ ਐਕਸਪੀਰੀਐਂਸ ਕੈਪਟਨ ਨੀ ਕਹਿ ਸਕਦੇ ਮ ਹੈ ਤਾਂ ਐਕਸਪੀਰੀਅੰਸ ਬੰਦਾ ਕੋਹਲੀ ਵੀ ਪਰ ਉਹ ਕੈਪਟਨਸੀ ਦੇ ਲਾਇਕ ਨਹੀਂ ਇਹ ਤਾਂ ਤੁਹਾਨੂੰ ਪਤਾ ਗੱਲ ਦਾ।
ਹਾਂਜੀ ਉਹ ਨਾ ਮਤਲਬ ਆਪਣੀ ਜੇ ਉਹਨੂੰ ਕੈਪਟਨਸੀ ਦੇ ਸੀ ਨਾ ਉਹ ਕੈਪਟੈਂਸੀ ਚ ਪਰਫੋਰਮ ਨ ਕਰ ਪਾਉਂਦਾ, ਤੇ ਉਹ ਦੂਜੇ ਦੀ ਮਤਲਬ ਉਹਦੋਂ ਤੇ ਜ਼ਿਆਦਾ ਪ੍ਰੈਸ਼ਰ ਆ ਜਾਂਦਾ ਉਹ ਨਹੀਂ ਕਰ ਪਾਉਂਦਾ। ਰੋਹਿਤ ਸ਼ਰਮਾ ਆਪਣੀ ਕੈਪਟੈਂਸੀ ਚ ਵੀ ਵਧੀਆ ਕਰਦਾ। ਤੇ ਤੁਸੀਂ ਤੁਹਾਨੂੰ ਪਤਾ ਹੀ ਉਹਨਾ ਦੋ ਹਜ਼ਾਰ ਉੱਨੀ ਚ ਉਹਨੇ ਵਿਰਾਟ ਦੀ ਕੈਪ ਕੇਪਟੈਂਸੀ ਵੀ ਪੰਜ ਸੈਂਚਰੀ ਲਾਤੀ ਸੀ।
ਜੀ ਜੀ ਜੀ।
ਹੂੰ
ਚਲੋ ਚੰਗਾ ਭਾਜੀ ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਵੇਖਣੇ ਆ ਫਿਰ ਟਿਕਟਾਂ-ਟੁਕਟਾਂ ਕਰਨਾ ਬੁੱਕ ਮੈਂ ਅਗਲੇ ਸਾਲ ਦੀ, ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ।